ਹਾਂਜੀ ਸਤਿ ਸ੍ਰੀ ਅਕਾਲ ਮੈਮ।
ਸਤਿ ਸ਼੍ਰੀ ਅਕਾਲ ਮੈਮ ਹੋਰ ਕਿਵੇਂ ਹੋ।
ਹਾਂਜੀ ਵਧੀਆ, ਤੁਸੀਂ ਦੱਸੋ।
ਵਧੀਆ ਵਧੀਆ ਮੈਮ, ਮੈਂ ਹੋਰ ਕੀ ਕਰਦੇ ਸੀ।
ਬਸ ਕੁਛ ਨੀ ਮੈਮ, ਚਾਹ ਹੀ ਪੀ ਕੇ ਹਟੇ ਸੀਗੇ ਹੋਰ ਤੁਸੀਂ ਪੀਲੀ ਚਾਹ।
ਹਾਂਜੀ ਹਾਂ, ਮੈ ਬੱਸ ਵੇਹਲੀ।
ਅੱਛਾ ਅੱਛਾ ਚਾਹਫੇਿਰ ਕੱਲਿਓ ਪੀਂਦੇ ਹੋ, ਜਾਂ ਕੁਛ ਖਾਂਦੇ ਹੋ ਨਾਲ।
ਨਾਲ ਲੱਡੂ ਖਾ ਰਹੇ ਸੀਗੇ ਨਾਲ।
ਅੱਛਾ ਅੱਛਾ ਚਲੋ ਵਧੀਆ ਸਹੀ ਗੱਲ ਆ ਕੁੱਝ ਤਾਂ ਪੀਤੀ ਨੀ ਜਾਂਦੀ ਗੀ ਕੱਲੀ ਚਾਹ।
ਹਾਂਜੀ ਹਾਂ।
ਖੀਰ ਵਗੈਰਾ ਹੋਵੇ ਬਿਸਕਿਟ।
ਹਾਂਜੀ ਹਾਂ ਨਮਕੀਨ ਮੈਂ ਦੁਪਹਿਰੇ ਖਾ ਲਿਆ ਸੀਗਾ, ਹੁਣ ਮੈਂ ਲੱਡੂ ਖਾ ਰਹੀ।
ਅੱਛਾ। ਅੱਛਾ ਅੱਛਾ ਚਲੋ ਵਧੀਆ ਰਹਿੰਦਾ।
ਹਾਂਜੀ ਹਾਂ।
ਆਹ ਸਹੀ ਗੱਲ ਹੈ, ਕੁੱਛ ਭੁੱਖ ਵੀ ਲੱਗ ਜਾਂਦੀ ਏ ਦਿਨ ਬੜੇ ਆ ਨਾ ਤਾਂ ਕਰਕੇ।
ਹਾਂਜੀ ਹਾਂ ਸਹੀ ਗੱਲ ਆ ਮੈਮ ਹਾਂਜੀ।
ਹੋਰ ਤਾਂ।
ਹਾਂਜੀ ਹਾਂ।
ਹੋਰ ਸੁਣਾਓ।
ਵਧੀਆ ਮੈਮ ਵਧੀਆ।
ਅਛਾ- ਅਛਾ ਹੋਰ ਤੁਸੀ। ਹੋਰ ਤੁਸੀ ਕੋਈ ਅ ਦਰਖਤ ਵਗੈਰਾ ਕੋਈ- ਪੇੜ ਪੌਦੇ ਕੋਈ ਵੇਲਾ ਦੀ ਸਬਜੀ ਸੁਬਜ਼ੀਆਂ ਵਗੈਰਾ ਲਾਈਆਂ ਹੋਈਆਂ ਨੇ-
ਹਾਂਜੀ ਹਾਂ ਮੈ ਦੱਸਦੀ ਹਾਂ ਤੁਹਾਨੂੰ ਸਾਡੇ ਸਾਰੀਆਂ ਸਬਜੀ - ਈਆਂ ਵਗੈਰਾ ਲਗਾ ਰੱਖੀਆਂ ਨੇ ਘਰ ਹੀ
ਹਾਂ ਹਾਂ
ਦੇਖੋ ਹੁਣ ਅਸੀਂ ਫਲ ਫੂ ਫਲ ਵੀ ਲਾਏ ਨੇ ਦੇਖੋ ਵਾਟਰਮੈਲਨ ਲਾ ਤੇ ਅਸੀਂ
ਅੱਛਾ ਅੱਛਾ ਵਧੀਆ ਫਿਰ ਤਾਂ
ਹਾਂਜੀ ਹਾਂ ਵਾਟਰਮੈਲਨ ਲਾਏ ਨੇ ਦੇਖੋ ਉਹਨਾਂ ਦੇ ਬੀਜ ਨਾਲ ਅਤੇ ਅਸੀਂ ਜਾਮਣ ਲਗਾ ਤੇ ਦੇਖੋ
ਅੱਛਾ
ਜਾਮਣ ਦਾ ਤਾਂ ਮੇਰੇ ਅੱਧ ਚ ਹੀ ਆਉਂਦਾ ਪੇੜ ਇਦਾਂ ਦਾ ਹੋ ਏਡਾ ਵੱਡਾ ਹੋ ਗਿਆ
ਹੂੰ ਠੀਕ ਠੀਕ ਹੈ
ਹਾਂਜੀ। ਜੀ ਹਾਂ ਤੇ ਸਹੀ ਗੱਲ ਹੈ ਹਾਂਜੀ ਹਾਂ ਸ਼ੂਗਰ ਵਾਲੇ ਵਾਸਤੇ ਦੇਖੋ ਕਿੰਨੀ ਵਧੀਆ ਹਨਾ
ਕਿਉਂ ਹਾਂਜੀ ਹਾਂ
ਹੈਂ ਦੇਖੋ ਕਿੰਨੀ ਲੋ ਹੋਰ ਖਾ ਸਕਦੇ ਹੋ ਦੇਖੋ ਕਿੰਨੀਆਂ ਮਿੱਠੀਆਂ ਹੁੰਦੀਆਂ ਹ ਨੇ ਹਨਾ ਵੀ ਦੇਖੋ ਕਿੰਨੀਆਂ ਟੇਸਟੀ ਹੁੰਦੀਆਂ ਨੇ
ਫੇਰ ਫੇਰ ਤੁਸੀ ਵਾਟਰਮੈਲਨ ਦਾ ਜਿਹੜਾ ਉਹ ਹੈ। ਉਹ ਕਿੱਦਾਂ ਲਾਇਆ।
ਵਾਟਰ ਵੈਲ ਜਿਹੜਾ ਸੀ ਉਹ ਕਰਿਆ ਸੀਗਾ ਪਹਿਲਾਂ ਉਹਦੇ ਬੀਜ ਲਾਏ ਦੇਖੋ ਹੈ। ਨਾ-
ਅਛਾ-
ਹਾਂਜੀ ਹਾਂ ਬੀਜ ਧਰਤੀ 'ਚ ਕੱਢ ਕੇ ਫੇਰ ਅਸੀ ਹਾਂਜੀ ਹਾਂ ਪਾਣੀ- ਲਾਤੇ ਸੀਗੇ ਉਹਨਾਂ ਵਿਚ- ਫਿਰ ਉਹ ਬ ਉਹਨਾ ਦੇ ਵੀ ਉਹ ਨਿਕਲੇਏ ਸੀਗੇ। ਕੀ ਨਾਮ ਲੈਦੇ ਆਂ। ਜਿਹੜਾ ਉਹ ਹੁੰਦਾ ਉਹਨਾ ਦਾ ਫੁੱਲ ਜਿਹਾ ਨਿੱ- ਨਿਕਲਿਆ ਸੀ ਥੋੜ੍ਹਾ ਜਿਹਾ ਉਪਰੋ ਹਾਂਜੀ ਹਾਂ। ਉਹ ਨਿਕਲ ਕੇ ਫਿਰ ਅਸੀ ਵੱਡੇ ਕੰਟੇਨਰ ਚ ਲਾ- ਹਾਂਜੀ ਹਾਂ- ਵੱਡੇ ਉਹ 'ਚ ਵੱਡੀ ਜਗ੍ਹਾ 'ਚ ਲਾਤਾ ਸੀਗਾ।
ਠੀਕ ਏ। ਠੀਕ-
ਹਾਂਜੀ ਹਾਂ ਵਾਟਰਮੈਲਨ ਦੇ ਵੀ ਬਹੁਤ ਛੋਟੇ ਜਿਹੇ ਗੋਲੀਆਂ ਜੇ ਤਾਂ ਆ ਗਏ।
ਅਛਾ-
ਹਾਂਜੀ ਹਾਂ-
ਉਹ ਚਲੋ ਵਧੀਆ ਹੋਜੂਗਾ ਕਾਫੀ ਟਾਈਮ ਲਗੂਗਾ ਇੱਦ ਹਾਂ-
ਜੀ ਹਾਂ ਸਹੀ ਗੱਲ ਹੈ। ਦੇਖੋ ਵਾਟਰਮੈਲਨ ਵੀ ਦੇਖੋ ਕਿਨਾ ਵਧੀਆ ਹੁੰਦਾ। ਦਾ ਦੇਖੋ ਗਰਮੀਆਂ 'ਚ ਖਾਣਾ ਪਾਣੀ ਦੀ ਘਾਟ ਪੂਰੀ ਕਰਦਾ ਹਨਾ। ਵੀ ਦੇਖੋ ਕਿੰਨੇ ਹੀ ਏਦਾਂ ਦੇ ਦੇਖੋ- ਖੋ ਫਲ ਫੂ ਫਰੂਟ ਹੁੰਦੇ ਨੇ ਵੀ ਜਿਹੜੇ ਆਪਣੀ ਵਧੀਆ ਹੈਲਪ ਕਰਦੇ ਨੇ ਬੋਡੀ- ਜੋ ਪਾਣੀ ਪੂਰੀ ਕਰ ਲੈਣ-
ਹਾਂਜੀ ਹਾਂ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਵਾਟਰਮੈਲਨ ਹਨਾ ਹਜੇ ਤਾਂ ਮਤਲਬ- ਉਹ ਵਾਟਰਮੈਲਨ ਆਉਣ ਨੀ ਲੱਗਿਆ ਵੀ ਹਜੇ ਤਾਂ ਮਤਲਬ ਉਹ- ਪਹਿਲਾਂ ਤਾਂ ਉਹੀਆਂ ਉਹ ਟੀਕਿਆਂ ਨਾਲ ਪਕਾ ਦਿੰਦੇ ਸੀ। ਪਰ ਉਹ ਅਸਲੀ ਵੋਟਰ ਮੈਲਨ ਆ ਨੀ ਰਿਹਾ ਗਾ।
ਹਾਂਜੀ ਹਾਂ ਹਲੇੇ, ਉਸ ਲਈ ਤਾਂ ਆਇਆ ਨੀ ਹੈਗਾ। ਬ ਨਾ ਅਸੀਂ ਇਨਾ ਮਿੱਠਾ ਮਿਲਦਾ ਹਾਂਜੀ ਹਾਂ ਸਹੀ ਗੱਲ ਐ।
ਹਾਂਜੀ ਹਾਂ ਹਜੇ ਤਾਂ ਨਕਲੀ, ਜਾ ਸਹੀ ਗੱਲ ਹੈ ਮਿੱਠਾ ਵੀ ਨੀ ਗਾ ਹੁਣਾ ਇਹ। ਹੁਣ ਅੰਬ ਆਏ ਨੇ ਅੰਬ ਖਾਂਦੇ ਅਸੀਂ ਤਾਂ।
ਹਾਂਜੀ ਹਾਂ ਅੰਬ ਹੀ ਚੱਲ ਰਹੇ ਨੇ, ਇੰਨੇ ਜ਼ਿਆਦਾ ਕਿਉਂਕਿ ਘਰਾਂ ਵਿੱਚ ਮੈਂਗੋ ਸ਼ੇਕ। ਬਣਾਉਣ ਵਾਸਤੇ।
ਹਾਂਜੀ ਹਾਂ ਹਮ ਵੀ ਸਵਾਦ ਲੱਗਦਾ। ਦਿਨੇ ਜੇ ਹੁੰ ਖਾਵੇ ਚੁੱਪਣੇ ਵਾਲੇ ਵੀ। ਤੇ ਉਹ ਉਹਦੇ ਨਾਲ ਖਾਣੇ ਚੀਰ ਕੇ ਖਾਣੇ ਵਾਲੇ ਵੀ।
ਵਧੀਆ ਆ ਗਏ ਹੁਣ ਤਾਂ ਵੀ ਮਿੱਠੇ ਨੇ ਹਾਂਜੀ ਆ ਜਿਹੜੇ ਦੂਜੇ ਨੇ ਉਹ ਹੁਣ ਵੱਧੀਆ ਆਏ ਨੇ ਦੇਖੋ ਹਨਾ ਪਹਿਲਾਂ ਤਾਂ ਦੇਖੋ ਅੰਬ ਵਗੈਰਾ ਵੀ ਟੀਕਿਆਂ ਨਾਲ ਹੀ ਪਕਾਈ ਜਾਂਦੇ ਨੇ
ਹਾਂ ਹਾਂ ਹੁਣ ਅਸਲੀ ਆਏ ਨੇ ਹ ਇਹ ਨ ਬੀ
ਹਾਂਜੀ ਹਾਂ ਜੇ ਅਸੀ ਦੇਖ ਉਹ ਕੱਦੂ ਵਗੈਰਾ ਹੋਰ ਸਬਜ਼ੀਆਂ ਅਸੀ ਘਰ ਹੀ ਪਕਾਉਣੇ ਆ।
ਅਛਾ! ਅਛਾ!
ਹਾਂਜੀ ਹਾਂ ਘਰੇ ਲੱਗ ਰਹੇ ਨੇ ਸਾਡੇ।
ਹਾਂਜੀ ਆਓ ਅਸੀ ਵੀ ਘਈਏ ਦੀ ਵੇਲ ਹੋ ਗਈ ਮਤਲਬ ਭਿੰਡੀਆਂ ਦੇ ਤਿੰਨ ਚਾਰ ਬੂਟੇ ਤੇ ਲਾਏ ਹੋਏ ਆ। ਉਹਦੇ ਤੋਂ ਨਿਕਲਿਆ ਅੰਬੀਆ ਨੇ ਇੱਕ ਡੰਗ ਦੀਆਂ ਤੇ ਜਿਵੇ ਉਹ ਹੋ ਗਿਆ। ਅਹ ਪਹਿਲਾਂ ਤਾਂ ਧਨੀਆ ਵੀ ਲਾਇਆ ਸੀ ਹੁਣ ਤਾਂ ਧਨੀਏ ਦਾ ਸੀਜਨ ਹੈ ਨੀ ਗਾ ਤੇ ਉਹਦੇ ਹਾਂਜੀ ਹਾਂ ਮਤਲਬ ਏਦਾਂ ਹੀ ਅਸੀ ਵੀ ਦੋ ਤਿੰਨ ਬੇਲਾਂ ਹੋਰ ਲਾਈਆਂ ਹੋਈਆਂ ਨੇ ਵੀ ਚਲੋ ਉਹਦੇ ਚੋਂ ਹਾਂਜੀ ਹ
ਉਹਦੇ ਚ ਵਧੀਆ ਨਿਕਲ ਆਉਂਦਾ ਆ ਹੁੰਦਾ ਵੀ ਨਾਲੇ ਘਰ ਦਾ ਜਿਹੜਾ ਉਹ ਜ਼ਿਆਦਾ ਸਵਾਦ ਲੱਗਦਾ। ਦਾਇਆ।
ਹਾਂਜੀ ਹਾਂ।
ਹਾਂ।
ਘਰ ਵਰਗੀ ਤਾਂ ਮੈਮ ਕੋਈ ਚੀਜ਼ ਹੀ ਨਹੀਂ ਹੈਗੀ ਕਿਤੇ।
ਸਹੀ ਗੱਲ ਆ ਇਹ ਹੈਗਾ ਨਾਲ ਨਾਲੇ ਤਾਂ ਉਹ ਸਵਾਦ ਬਣਦਾ। ਨਾਲੇ ਉਹ ਕੈਮੀਕਲ ਫਰੀ ਹੁੰਦਾ ਉਹਨਾਂ ਨੇ। ਆਪਾਂ ਨੂੰ ਕੀ ਪਤਾ ਵੀ ਕਿਵੇਂ ਪਕਾਇਆ ਹੋਊਗਾ ਨਾਲੇ ਕੱਚਾ -ਕੱਚਾ ਸਵਾਦ ਲੱਗਦਾ ਮਲਾਈ।
ਹਾਂਜੀ ਹਾਂ ਸਹੀ ਗੱਲ ਹੈ।
ਹਾਂਜੀ ਹਾਂ ਇਹ ਤਾਂ ਹੈ ਹੋਰ ਤੁਸੀਂ ਅੱਜ ਕਿਹੜੀ ਸਬਜ਼ੀ ਬਣਾਉਣੀ ਆ।
ਅੱਜ ਅਸੀਂ ਹਲੇੇ ਤਾਂ ਕੁਛ ਸੋਚਿਆ ਨਹੀਂ ਹੈਗਾ।
ਅੱਛਾ! ਅੱਛਾ!
ਹਾਂਜੀ ਹਾਂ ਰਾਤ ਭਿੰਰਿਡੀਆਂ ਬਣਾਈਆਂ ਸੀ।
ਠੀਕ ਹੈ ਠੀਕ।
ਅੱਜ ਸਵੇਰੇ ਕੜੀ ਬਣਾਈ ਸੀ, ਤੁਸੀਂ ਬਣਾ ਲੈਣੇ ਕੜੀ ਮੈਮ।
ਹਾਂਜੀ ਹਾਂ ਬਣਾ ਲੈਂਦੇ ਹਾਂ, ਜੇ ਕਈ ਵਾਰ ਲੱਸੀ ਦਹੀਂ ਨਹੀਂ ਹੀ ਮਤਲਬ ਹੁੰਦਾ ਆ ਤਾਂ ਬਣਾ ਲਈਦੀ ਨ
ਹਾਂਜੀ, ਹ ਕੜੀ ਚੌਲੇ ਬਣਾਏ ਸੀ ਅੱਜ ਅਸੀਂ।
ਹ ਹ ਸਵਾਦ ਲੱਗਦੇ ਨੇ ਗਰਮੀਆਂ ਚ।
ਹਾਂਜੀ ਹਾਂ ਸਹੀ ਗੱਲ ਆ ਮੈਡਮ ਹਾਂਜੀ ਹ ਦੇਖੋ ਵੀ ਜੀਰਾ ਰਾਈਸ। ਬਣਾ ਲੋ ਹਨਾ ਨਾਲ ਕੜੀ ਪਕੌੜਾ ਦੇਖੋ ਕਿੰਨੀ ਸਵਾਦ ਲੱਗੂਗੀ।
ਹਾਂਜੀ ਹਾਂ ਸਹੀ ਗੱਲ ਹੈ ਸਹੀ ਗੱਲ ਹੈ। ਬਹੁਤ ਟੋਸਟੀ ਲੱਗਦਾ ਆ ਬੱਚੇ ਜਿਆਦਾ ਖਾ ਕੇ ਚੌਲ ਖੁਸ਼ ਨੇ ਰਾਜ।
ਹਾਂਜੀ ਹਾਂ ਸਹੀ ਗੱਲ ਆ ਬੱਚੇ ਦੇਖੋ ਰੋਟੀ ਇਨੇ ਖਾਂਦੀ ਨਹੀਂ ਹੈਗੇ। ਹਾਂਜੀ ਹਾਂ।
ਤੇ ਉਹ ਚੌਲ ਖਾ ਕੇ ਜ਼ਿਆਦਾ ਖੁਸ਼ ਨੇ ਬੱਚੇ ਤਾ
ਸਹੀ ਗੱਲ ਆ ਹਾਂਜੀ ਮੈਡਮ।
ਹਮ ਤਾਂ ਹੈ। ਚਲੋ ਵਧੀਆ ਰੈਂਦਾ ਹਲਕਾ-ਫੁਲਕਾ ਖਾਣਾ ਇਦੇ ਨਾਲ ਜ਼ਾਦਾ ਹੈਵੀ ਵੀ ਨੀ ਹੁੰਦਾ ਗਾ ਹਾਂ। ਨਾਲੇ ਡਾਇਜਸਟ ਮਤਲਬ ਹੋ ਜਾਂਦਾ ਵਧੀਆ।
ਹਾਂਜੀ, ਐ ਸਈ ਗੱਲ ਐ ਵੀ ਜੇ ਕੁਝ ਰਾਤ ਨੂੰ ਚੌਲ ਖਾ ਕੇ ਪੈ ਜਾਂਦੇ ਅ ਆਪਾਂ, ਨਾਲੇ ਬੈ ਦਾ ਕਰ ਹੁੰਦਾ ਐ।
ਹਾਂ-ਹਾਂ।
ਹਾਂਜੀ, ਆ ਕੈੰਦੇ ਨੇ ਵੀ ਚਲੋ ਕ ਰਾਤ ਨੂੰ ਦਿਨੇ ਤੇ ਹਜ਼ਮ ਹੋ ਜਾਂਦੇ ਨੇ ਆਪਣੇ ਜਲਦੀਓ।
ਹਾਂਜੀ।
ਰਾਤ ਨੂੰ ਦੇਖੋ ਆਪਣੇ ਜਲਦੀ ਹਾਜ਼ਮ ਨੀ ਹੁੰ
ਹਾਂ-ਹਾਂ, ਕਹਿੰਦੇ ਨੇ ਲੋਕ ਪਹਿਲਾਂ ਵੀ ਜਿਹੜੇ ਡਾਕਟਰ ਵਗੈਰਾ ਨੇ ਵੀ ਉਹ ਰਾਤ ਨੂੰ ਖਾਓ ਨਾ ਵੀ ਹਾਂ-ਹਾਂ ਨਾ ਲੱਸੀ ਪੀਓ ਕਹਿੰਦੇ ਨਾ ਹੋ ਚੌਲ ਖਾਓ ਐਵੇਂ, ਦੱਸਦੇ ਨੇ ਲੋ ਡਾਕਟਰ।
ਹਾਂਜੀ ਹਾਂ।
ਲੱਸੀ ਦਾ ਮੈਂ ਲੱਸੀ ਤੁਸੀਂ ਪੀਂਦੇ ਹੋ?
ਹਾਂਜੀ ਹਾਂ ਮੈਮ ਅਸੀਂ ਲੱਸੀ ਡੇਲੀ ਰਿੜਕਦੇ ਹਾਂ ਪੀਨੇ ਹਾਂ।
ਅੱਛਾ-ਅੱਛਾ ਚਲੋ ਵਧੀਆ ਗੱਲ ਹੈ ਹਾਂਜੀ ਅਸੀਂ ਵੀ ਜਿੱਦਾ ਮਤਲਬ ਮਲਾਈ ਕੱਠ ਕੱਠੀ ਹੋ ਜਾਂਦੀ ਹੈ ਮੱਖਣੀ ਇਕੱਠੀ ਹੋ ਜਾਂਦੀ ਹੈ ਫੇਰ ਮਲਬ ਜਾਗ ਲਾ ਕੇ ਜਾਂ ਕਈ ਵਾਰ ਦੁੱਧ ਵੱਧ ਹੁੰਦਾ ਆ ਫੇਰ ਅਸੀਂ ਰਿੜਕ ਲੈਂਦੇ ਹੁੰਦੇ ਹਾਂ ਮਧਾਨੀ ਪਾ ਕੇ।
ਜੀ ਹਾਂ।
ਫੇਰ ਅਸੀਂ ਵਧੀਆ ਪੀਂਦੇ ਹਾਂ ਤਿੰਨ-ਚਾਰ ਦਿਨ ਵਧੀਆ ਲੰਘ ਜਾਂਦੇ ਨੇ।
ਹਾਂਜੀ ਹਾਂ ਸਹੀ ਗੱਲ ਹੈ ਮੈਡਮ।
ਏ ਤਾਂ ਹੈ, ਐ ਹੁੰਦਾ ਇੱਕ ਤਾਂ ਹੁੰਦਾ ਵੀ ਨਾ ਜੇੜੇ ਮੱਝ ਦਾ ਦੁੱਧ ਹੁੰਦਾ ਹੈ ਓਦਾ ਮਤਲਬ ਮੱਖਣੀ ਮਲਾਈ ਜ਼ਾਦਾ ਆਉਂਦੀ ਹੈ ਹਜੇ ਗਊ ਦੇ ਦੁੱਧ ਨਾਲ ਓਨਾ ਸਰਦਾ ਨੀ ਗਾ।
ਦੇਖੋ ਜੇ ਆਪਾਂ ਗਊ ਦੇ ਦੁੱਧ ਦੀ ਗੱਲ ਕਰੀਏ ਥੋੜਾ ਜਾ ਯੈਲੋ ਸ਼ੇਡ ਚ ਹੂਗਾ ਇਹ ਦੇ ਔਵੀ ਜਮਾ ਬਿਲਕੁਲ ਵਾਈਟ ਏ ਹੁੰਦਾ ਐ।
ਹਾਂ-ਹਾਂ ਏ ਤਾਂ ਹੈਨ ਗਾੜਾ ਹੁੰਦਾ ਆ ਨਾਲੇ ਦੇਖ ਲੋ ਪਨੀਰ ਜਿੰਨਾ ਮਰਜ਼ੀ ਪਾੜ ਲੋ ਬਹੋਤ ਜ਼ਾਦਾ ਹਾਂ-ਹਾਂ ਥੋੜੇ ਜੇ ਹਾਂਜੀ ਹਾਂ ਥੋੜੇ ਜੇ ਮਤਲਬ ਦੁੱਧ ਚੋ ਏਨਾ ਪਨੀਰ ਨਿਕ ਨਿਕਲ ਆਉਂਦਾ ਹੋਇਆ ਹਜੇ ਗਊ ਦਾ ਉੱਨਾਂ ਪਨੀਰ ਨੀ ਨਿਕਲਦਾ ਹੈਗਾ। ਵੀ ਏੱਨੀਆ ਹਾਂਜੀ ਹਾਂ ਨਾਲੇ ਚਾਅ ਵੀ ਥੋ ਚਾਅ ਚ ਵੀ ਥੋੜਾ ਜਾ ਈ ਪੈਂਦਾ ਆ ਜਦ ਏ ਐਨ
ਹਾਂਜੀ ਹਾਂ, ਸਈ ਗੱਲ ਆ, ਹਾਂਜੀ ਹਾਂ।
ਹਾਂ, ਐ ਤਾਂ ਹੈ। ਤੁਆਡੇ ਮਤਲਬ ਰੱਖੀਆਂ ਹੋਈਆਂ ਨੇ ਮੱਝਾਂ ਕੇ ਨਈ?
ਨਈ ਜੀ, ਅਸੀਂ ਹਲੇੇ ਰੱਖੀ ਨਈ ਹੋਏਆ ਅਸੀ ਪੈਲਾ ਵੇਚਦੇ ਸੀ ਵਿੱਚੇ ਜੇ। ਵੀ ਮੱਝਾਂ ਵਗੈਰਾ ਨੀ ਅਸੀਂ ਮੱਝ ਦਾ ਹੀ ਦੁੱਧ ਮੂੱਲ ਲੈਂਨੇ ਹਾਂ।
ਹਾਂਜੀ
ਮੱਝ ਦਾ ਦੁੱਧ ਹੀ ਮੁੱਲ ਲੈਂਨੇ ਆ ਅਸੀ।
ਹਾਂ-ਹਾਂ, ਅਸੀਂ ਵੀ ਮੱਝ ਦਾ ਈ ਦੁੱਧ ਦੋ ਅੱਛਾ।
ਹਾਂਜੀ, ਹਾਂ ਔਨਾਂ ਤੋਂ ਅਸੀਂ ਮੱਝ ਦਾ ਲੈ ਲੈਂਨੇ ਹਾ।
ਠੀਕ ਐ-ਠੀਕ ਐ ਨਈ-ਨਈ, ਅਸੀਂ ਵੀ ਨੀ ਵੇਚਤੀਆ ਸੀਗੀਆ ਪਹਲਾਂ ਦੁਕਾਨ ਕਰੀ ਸੀਗੀ ਪਰਚੂਨ ਦੀ ਫੇਰ ਉਹ ਤੋਂ ਬਾ ਬੇ ਬਾਦ ਵੇਚਦੀਆ ਤਿਆ ਵੀ ਇੱਕ ਪਾਸੇ ਈ ਕੰਮ ਹੁੰਦਾ ਆ।
ਹਾਨੀ ਹਾਂਜੀ।
ਤੇ ਹੁਣ ਅਸੀਂ ਵੀ ਮੁੱਲ ਈ ਲੈਨੇ ਆ ਮੱਝ ਦਾ ਦੁੱਧ ਲੈ ਲੈਨੇ ਆ ਮੁੱਲ। ਤੇ ਵਧੀਆ ਸਰ ਜਾਂਦਾ ਔਦੇ ਨਾਲ ਚਲੋ ਹੁੰ-ਹੁੰ। ਨਾਲ ਪੀਣ ਨੂੰ ਵਧੀਆ ਲੱਗਦਾ ਆ, ਨਾਲੇ ਔਦਾਂ ਵੀ ਬਰਕ ਕਟ ਜੀ ਰੈੰਦੀ ਆ। ਜੇੜਾ ਮਝ ਦਾ ਦੁੱਧ ਹੁੰਦਾ ਆ ਉੱਦੇ ਚ ਹਾ ਇਹ ਤਾ ਹੈ। ਹੁੰ।
ਦੇਖਿਆ ਜਾਵੇ ਤਾਂ ਮੱਝ ਦਾ ਹੀ ਅੱਜ ਕੱਲ ਦਾ ਦੁੱਧ ਸਾਰਿਆਂ ਨਾਲੋਂ ਮੱਝ ਦਾ ਹੀ ਬੈਸ ਟ ਹੁੰਦਾ ਦੇਖੋ ਜੇ ਆਪਾਂ ਪੈਕਟਾਂ ਦੀ ਗੱਲ ਕਰੀਏ ਚਾਹੇ ਉਹ ਅਮੂਲ ਦਾ ਲੈ ਲਓ ਚਾਹੇ ਕਾਸੇ ਮਰਜ਼ੀ ਕੰਪਨੀ ਦਾ ਬ੍ਰੈਂਡ ਦਾ ਲੈ ਲਓ। ਵੀ ਪਰ ਜਿਹੜੇ ਦੁੱਧ ਹੁੰਦਾ ਉਹਦੇ ਪੈਕੇਟਾਂ ਦੇ ਵਿੱਚ ਕੋਈ। ਦੁੱਧ ਐਸਾ ਵੈਸਾ ਹੀ ਹੁੰਦਾ ਉਹ। ਵੀ ਦੇਖੋ, ਪਾਣੀ ਵਿੱਚ ਵਾਈਟ ਪਾਊਡਰ ਮਿਲਾ ਕੇ, ਕਾੜ-ਕਾੜ ਕੇ ਔਹਨੂੰ ਪੈਕਟਾਂ ਦੇ ਵਿੱਚ ਸੇਲ ਕਰਦੇ ਨੇ।
ਦਾ ਲਾ ਸੁੱਕਾ ਦੁੱਧ ਨਾਲ ਬਣਾ ਕੇ ਦੇ। ਪਾ ਦਿੰਦੇ ਨੇ ਹਨਾ, ਖ਼ਰਾਬ ਈ ਕਰਦਾ। ਦੇਖਲੋ ਔਨਾਂ ਦੀ ਡੇਟ। ਡੇਟ ਹੁੰਦੀ ਆ, ਜਿਹੜੀ ਪੰਤਾਲੀ ਦਿਨ ਤੱਕ ਹੁੰਦੀ ਆ, ਔ ਖਰਾਬ ਵੀ ਕਰਦਾ ਆ ਹਨਾ। ਵੀ ਏਨੇ ਦਿਨ ਦੱਸ ਕਿਹੜਾ ਦੁੱਧ ਬਚ। ਜੂਗਾ, ਦੁੱਧ ਤਾਂ ਦੂਏ ਦਿਨ ਵੱਟ ਖਾਣ ਲੱਗ ਜਾਂਦਾ।
ਹਾਂਜੀ, ਹਾਂ। ਵੀ, ਜੇ ਦੇਖੀਏ ਤਾਂ ਆਪਾਂ ਔ ੳਦੋ ਜਦੋਂ ਲਿਆ ਕੇ ਬਜਾਰੋਂ ਇੱਕ ਵਾਰੀ ਪੈਕਟ ਕੀਤਾ ਸੀ ਅਸੀਂ। ਉਦੋਂ, ਇਹ ਫਟ ਹੀ ਗਿਆ ਸੀ, ਦੇਖੋ।
ਹਾਂਜੀ, ਹਾਂ, ਉਹ ਫੁੱਲ ਕੇ ਹਾਂਜੀ, ਹਾਂ।
ਕਿਆ? ਹਾਰ ਕੇ ਅਸੀਂ ਉਹਦਾ ਪਨੀਰ ਵੀ ਨੀ ਬਣਾਇਆ ਹੈਗਾ, ਵੀ ਐਵੇਂ ਅਸੀ। ਸਿੱਟਣਾ ਪਿਆ ਵੀ ਖਬਰਾ ਕਿਵੇਂ ਦੁੱਧ ਬੰਦ ਹੋ ਗਏ।
ਹਾਂ-ਹਾਂ ਉਹ ਫੁੱਲ ਇਡਾ ਬੜਾ ਫੁੱਲ ਕੇ' ਫਿਰ ਅੰਦਰ ਹੀ ਫਾੜ ਜਾਂਦਾ ਆ ਉਹਦੇ ਫਰਿੱਜ ਦੇ ਹਾਂ, ਬਹੁਤ ਉਹ ਤਾਂ। ਪੀਣਾ ਹੀ ਨੀ ਚਾਹੀਦਾ ਦੇਖ ਲਓ ਉਹ-ਉਹ ਚਾਹੇ ਐਵੇਂ ਮੁੱਲ ਲੈ ਕੇ ਪੀ ਲਓ। ਵੀਹ ਦਸ ਵੀਹ ਰੁਪਏ ਦਾ
ਦੁੱਧ ਦੀ ਨਾਲ ਵੀ ਆਪਾਂ ਦੇਖੀਏ ਵੀ ਸਾਰੇ ਕਿਤੇ ਸ਼ਹਿਰਾਂ ਚ' ਉਹੀ ਦੁੱਧ ਹੀ ਚੱਲਦਾ ਦੇਖੋ।
ਹਾਂ।
ਦੇਖੋ ਸ਼ਹਿਰਾਂ ਚ' ਕੋਈ ਡੇਅਰੀਆਂ ਨੀ ਹੁੰਦੀਆਂ ਦੇਖੋ ਹੈਨਾ। ਵੀ ਕੋਈ ਨੇੜੇ ਤੇੜੇ ਮੱਝ, ਮੱਝਾਂ ਨਹੀਂ ਰੱਖਦਾ ਕੋਈ ਸ਼ਹਿਰਾਂ ਚ' ਹਨਾ। ਵੀ ਉਹੀ ਪੈਕੇਟ ਵਾਲੇ ਹੀ ਦੁੱਧ ਲੋਕ ਪੀਂਦੇ ਨੇ।
ਹਾਂਜੀ, ਹਾਂ ਪਰ ਚਲੋ ਦੁੱਧ ਤਾਂ ਫਰੈਸ਼ ਹੀ ਪੀਣਾ। ਚਾਹੀਦਾ ਆ ਨਾ ਹਾਂ ਸਹੀ ਗੱਲ ਹੈ।
ਆਪਾਂ ਨਾਲ ਦੀ ਨਾਲ ਧਾਰ ਕੱਢਿਆ ਹੋਇਆ ਦੁੱਧ ਲਿਆਉਨੇ ਆ ਉਹਨਾਂ ਦਿਓ। ਹਨਾ ਉਹ ਕਿੰਨਾ ਵਧੀਆ ਆਪਾਂ ਨੂੰ ਤਾਜ਼ਾ ਮਿਲਦਾ ਦੇਖੋ ਹਨਾ। ਕਿੱਥੇ ਪੈਕਟਾਂ ਦੇ ਵਿੱਚ ਪੰਤਾਲੀ-ਪੰਤਾਲੀ ਦਿਨ ਤੁਸੀਂ।
ਹਾਂਜੀ, ਹਾਂ ਸਹੀ ਗੱਲ ਹੋਰ ਚਲੋ ਠੀਕ ਹੈ ਮੈਡਮ। ਹਾਂਜੀ, ਸਤਿ ਸ਼੍ਰੀ ਅਕਾਲ।